ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ।
ਸਸ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਚਾਲ?
ਵਧੀਆ, ਹੋਰ ਕੀ ਕਰਦੇ ਪਏ?
ਬਸ ਚਾਵਾਂ ਪੀ ਕੇ ਹਟੇ ਆ।
ਅੱਛਾ, ਅੱਛਾ-ਅੱਛਾ।
ਚਾਹ ਪੀ ਕੇ ਫਿਰ ਅਹ ਕੱਪੜੇ ਧੋਤੇ ਸੀ।
ਅੱਛਾ।
ਤੇ ਕੱਪੜੇ ਲਾਹ ਕੇ ਲਿਆਂਦੇ ਨੇ ਹੁਨ। ਬਸ ਤੈਅ ਹੀ ਲਾ ਰੇ ਆਂ।
ਅੱਛਾ-ਅੱਛਾ, ਹੋਰ ਏਧਰ ਬਾਰਸ਼ ਆਈ?
ਨਾ ਬਾਰਿਸ਼ ਕਿੱਥੇ, ਗਰਮੀ ਕਲ ਵਕਨ ਮੌਸਮ।
ਅੱਛਾ, ਏਥੇ ਤੇ ਬੋਤ ਬਾਰਸ਼ ਹੋਈ ਏ।
ਇੱਥੇ ਨੀ ਹੋਈ ਬਾਰਿਸ਼।
ਏਥੇ ਬੋ ਬਾਰਿਸ਼ ਹੋਈ ਏ ਤੇ ਦਸ ਪੰਦਰਾਂ ਮਿੰਟ ਈ ਪਈ ਏ ਫੇਰ ਉਸ ਤੋਂ ਬਾਦ ਮੌਸਮ ਸਈ ਹੋ ਗਿਆ, ਹੁਨ ਧੁੱਪ ਹੋਈ ਦੀ ਏ। ਹੁਨ ਫੇਰ ਗਰਮੀ ਹੋ ਜਾਨੀ, ਗੁੰਮਾ ਹੋ ਗਿਆ।
ਹਮ
ਹੂੰ, ਹੋਰ
ਬਸ ਠੀਕ ਐ, ਬਸ ਕੱਪੜੇ ਤੈਅ ਲਾ ਰੀ।
ਅੱਛਾ-ਅੱਛਾ।
ਹੂੰ।
ਹੋਰ ਵਧੀਆ, ਬੱਚੇ ਗਏ, ਸਕੂਲ ਗਏ ਸੀ ਅੱਜ।
ਹਾਂਜੀ-ਹਾਂਜੀ।
ਅੱਛਾ, ਹੋ ਆਏ ਬੱਚੇ ਸਕੂਲ।
ਹਾਂ।
ਤੇ, ਹੋਮ ਵਰਕ ਚੈੱਕ ਹੋ ਗਿਆ, ਛੁੱਟੀਆਂ ਦਾ।
ਹੋਰ।
ਚਲੋ, ਵਧੀਆ ਹੋਇਆ।
ਚੈੱਕ ਹੋ ਗਿਆ, ਹੋਮਵਰਕ, ਜਿੰਨੇ ਪੀਰੀਅਡ ਸੀ ਬਾਕੀ ਕੱਲ
ਅੱਛਾ-ਅੱਛਾ, ਪੀਰੀਅਡ ਦੇ ਹਿਸਾਬ ਨਾਲ ਚੈੱਕ ਹੋ ਰਿਹਾ, ਕੰਮ।
ਹੂੰ, ਥੋੜਾ ਰਹਿ ਗਿਆ, ਕੱਲ
ਅੱਛਾ, ਅੱਛਾ।
ਠੀ
ਹੋਰ, ਸੁਣਾਓ? ਅੱਜ ਕੀ ਬਣਾਇਆ, ਚਾੜਿਆ?
ਪੇਠਾ, ਕੱਦੂ ਬਣਾਇਆ ਸੀ।
ਅੱਛਾ, ਅੱਜ, ਤੁਸੀਂ
ਹਾਂ, ਮੇਰਾ ਬੇਟਾ ਬੜਾ ਖੁਸ਼ ਹੋਕੇ ਖਾਂਦੈ।
ਅੱਛਾ। ਖੱਟਾ-ਮਿੱਠਾ ਬਨਾਇਆ ਹੋਣਾ, ਖੱਟਾ-ਮਿੱਠਾ ਤਾਂ, ਵੈਸੇ ਈ, ਬੜਾ ਸਵਾਦ ਬਣਦਾ।
ਇਮਲੀ ਪਾਕੇ।
ਸਾਡੇ ਬੱ, ਹਾਂਜੀ, ਸਾੜੇ ਬੱਚੇ ਵੀ ਬੜੇ ਖੁਸ਼ ਹੋਕੇ ਖਾਂਦੇ ਨੇ। ਨਾਲ ਚਾਵਲ ਬਣਾਏ ਕੇ, ਪੂੜੀ?
ਨਹੀਂ-ਨਹੀਂ, ਫੁਲਕਾ ਹੀ ਲਾਇਆ ਸੀ।
ਅੱਛਾ, ਅਸੀਂ ਤੇ ਚਾਵਲ ਬਣਾਈਦੇ ਨੇ, ਨਾਲ। ਪੂੜੀ ਬਣਾ ਲੈਂਦੇ ਹਾਂ, ਕਿਸੇ ਦਿਨ, ਬਹੁਤ ਸਵਾਦ ਲੱਗਦਾ। ਪੂੜੀ ਨਾਲ‌?
ਚਾਵਲ ਈ। ਅਸੀਂ ਵੀ, ਉਂਝ ਚਾਵਲ ਹੀ ਬਣਾ ਲਈ ਦੇ, ਪਰ ਬਣਾਏ ਨੀ। ਫੁਲਕਾ ਹੀ, ਲਾ ਲਿਆ ਸੀ।
ਅੱਛ
ਹੂੰ, ਹੂੰ।
ਹੋਰ, ਵਧੀਆ ਸਭ?
ਹਾਂਜੀ।
ਤਾਹਡੇ ਪ੍ਰਾਹੁਣੇ ਚਲੇ ਗੇ? ਫਿਰ।
ਹਾਂ, ਚਲੇਗੇ ਸੀ।
ਅੱਛਾ।
ਹੂੰ
ਹੋਰ, ਤਵਾੜੇ, ਉਹ ਕੀ ਕਹਿੰਦੇ ਬੱਚੇ ਆਏ ਦੇ ਸੀਗੇ, ਨਨਾਣ ਦੇ ਉਹ ਵੀ
ਹਾਂ, ਉਹ ਵੀ ਚਲੇ ਗਏ, ਸਕੂਲ ਜਾਣਾ ਸੀ। ਸਕੂਲ ਖੁੱਲ ਗਏ ਸੀ ਨਾ।
ਅੱਛਾ- ਅੱਛਾ।
ਹੂੰ, ਹੂੰ
ਹਾਂ, ਉਹੀਓ ਸਭ ਬੱਚੇ ਸਾਡੇ ਵੀ ਇੱਥੇ ਮਹੱਲੇ 'ਚ ਸਭ ਬੱਚਿਆਂ ਦੇ ਸਕੂਲ ਖੁੱਲੇ ਸੀ, ਬੜੇ ਈ ਖੁਸ਼ ਹੋਕੇ ਸਕੂਲ ਜਾ ਰਹੇ ਸੀਗੇ।
ਹਾਂ, ਹਾਂ, ਕਿਉਂਕਿ ਬੱਚੇ ਬੋਰ ਹੋ ਰਹੇ ਸੀ, ਘਰ
ਹੂੰ, ਐ, ਤੇ, ਹੈਹੀ, ਏ ਬੋਰ ਤੇ ਹੋਂਦਾ ਈ ਏ ਬੱਚਾ, ਨਾਲੇ ਫੋਨ ਵੀ ਕਿੰਨੀ ਦੇਰ ਬੱਚਾ ਦੇਖ ਸਕਦਾ ਯਾ।
ਹੂੰ, ਫੋਨ ਤਾਂ ਦੇਖ ਸਕਦੇ ਇਹ ਨੀ ਛੱਡਦੇ, ਇਹਨਾਂ ਨੂੰ ਜਿੰਨੀ ਮਰਜ਼ੀ ਦੇ ਤੱਕ ਦੇ-ਦੋ।
ਉਹ ਤੇ ਚਲੋ, ਦੇਦੋ। ਓਦਾਂ ਵੀ ਬੋਰ ਹੋ ਜਾਂਦੇ ਨੇ, ਤਾਂ, ਵੀ ਫੁਨ ਤੇ ਚਲੋ, ਦੇਖਣਾ ਹੀ ਦੇਖਣਾ, ਥੋੜ੍ਹੀ ਦੇਰ ਫਿਰ, ਕਹਿਣਗੇ ਤੰਗ ਕਰਦੇ ਨੇ ਲੜਦੇ ਨੇ, ਆਪਸ'ਚ ਦੋ ਇਕੱਠੇ ਹੋ ਜਾਣ, ਤੇ ਬੜਾ ਪਰੇਸ਼ਾਨ ਕਰਦੇ ਨੇ, ਬੱਚੇ। ਹਮ ਹੋਰ ਕੱਪੜੇ ਧੋ ਕੇ ਥਕ ਗਏ ਹੋਣੇ
ਨਹੀਂ ਥੋੜੇ ਜਿਹੇ ਧੋਤੇ ਸੀ ਲਾਈਟ ਨਹੀਂ ਸੀ ਪਾਣੀ ਨਹੀ ਸੀ
ਹਮ ਇੱਥੇ ਤੇ ਬਹੁਤ ਤੁਹਾਡੀੇ ਲਾਈਟ ਵੜਾ ਜਾਂਦੀ ਏ
ਹਮ ਬਹੁਤ ਆ ਤ ਜਿੰਨੀ ਜ਼ਰੂਰਤ ਸੀ ਉਨੇ ਕੁ ਥੋੜੇ ਜਿਹੇ ਧੋਤੇ ਉਹ ਵੀ ਧੋ ਧੋਂਦੇ ਧੋਂਦੇ ਹੀ ਪਾਣੀ ਚਲਾ ਗਿਆ
ਹਮ ਚਲੋ ਧੋਣੇ ਤੇ ਹੈ ਹੀ ਰੋਜ਼ ਲੱਥ ਨੇ ਲੋ ਰੋਜ਼ ਪਾਣੇ ਨਵੇਂ ਕੱਪੜੇ
ਫੇ ਵਿੱਚੋਂ ਚਾਲੂ ਰਹਿ ਗਏ
ਹਮ ਪਸੀਨੇ ਦੇ ਹੁੰਦੇ ਨਾ
ਹਮ
ਹੋਰ
ਵੈਸੇ ਵੀ ਧੁੱਪੇ ਨੀ ਸੀ ਨਾ ਹੁ ਨ ਆਵੇ ਸੀ ਧੁੱਪ ਪਹਿੰਦੀ ਉਦੋਂ ਦੇ ਹੀ ਜਦੋਂ ਦੀ ਪੇਕੇ ਹੋਈ ਉਦੋਂ ਦੇ ਹੀ ਕੱਪੜੇ ਸੀਗੇ
ਅੱਛਾ-ਅੱਛਾ
ਉਧਰੋਂ
ਅਸੀਂ ਤੇ ਨਾਲ ਹੀ ਪੇਕਿਆਂ ਦੇ ਪੇਕੇ ਗਏ ਸੀ ਨਾਲ ਹੀ ਕੱਪੜੇ ਆਪਣੇ ਧੋ ਧਾ ਕੇ ਲਿਆਏ ਇੱਕ-ਇੱਕ ਜੋੜਾ ਜਿਹੜਾ ਨਾਲ ਸੀ ਪਾ ਕੇ ਆਏ ਸੀ ਉਹੀ ਉਹ ਜੋੜੇ ਗੰਦੇ ਸੀ ਬਾਕੀ ਸਭ ਸਾਫ ਸੁਥਰੇ ਸੀ ਕੱਪੜੇ
ਉਹੀ
ਅਸੀਂ ਗੇਡੀੱ ਕਰਕੇ ਆਏ
ਫ ਤ ਉਹ ਤਾਂ ਨਹੀਂ ਸੀ ਨਾਲ ਦੀ ਨਾਲ ਬੱਸ ਲਿਆਏ ਗਏ ਸੀ ਥੋੜੇ ਜਿਹੇ
ਇਹ ਨਾ ਪਾਣੀ ਦੀ ਦਿੱਕਤ ਹੋਵੇ ਤੇ ਫੇਰ ਤਾਂ ਬੰਦਾ ਥੋੜੇ ਬਹੁਤੇ ਫਿਰ ਧੋੜੇ ਪੈਂਦੇ ਪਾਣੀ ਦੇਖ ਕੇ ਜਿੰਨੇ ਜਿੰਨਾ ਕੱਪੜਾ ਧੁੱਪ ਸਕਦਾ
ਹਮ ਹੋਰ ਸੁਣਾਓ
ਬਸ ਨਾ ਗਰਮੀ ਕਿੱਥੇ ਜਾਣਾ ਕੱਲ ਅੱਜ ਗਏ ਸੀ ਅਸੀਂ ਕਿਤੇ ਘੁੰਮਣ ਕੰਮ ਸੀ ਅਸੀਂ ਉੱਥੇ ਚਲੇ ਗਏ ਚੰਡੀਗੜ੍ਹ ਉੱਥੇ ਬੜਾ ਸਿਰ ਖਪਾਈ ਹੋਈ ਐਵੇਂ ਫਿਰ ਕੇ ਆ ਗਏ
ਠੀਕ
ਹਾਂ ਮੌਸਮ ਠੰਡਾ ਸੀ ਮੈਂ ਕਿਹਾ ਚੱਲ ਘੁੰਮ ਆਈਏ
ਹਾਂ ਮੌਸਮ ਤੇ ਠੰਡਾ ਓਦਾਂ ਤੇ ਠੰਡਾ ਫਿਰ
ਬਸ ਹਾਂ ਕੁਛ ਇਹਨਾਂ ਨੂੰ ਕੰਮ ਸੀ ਤੇ ਫਿਰ ਤਾਂ ਕਰਕੇ ਉਹਦੇ ਕਹਿਣ ਲੱਗੇ ਮੈਂ ਜਾਣਾ ਆ ਇਕੱਲੀ ਗੱਡੀ ਲੈ ਕੇ ਤੇ ਨਾਲ ਤੁਸੀਂ ਵੀ ਘੁੰਮ ਆਓ ਅਸੀਂ ਘੁੰਮ ਆਏ ਮਾਰਕੀਟ ਵਗੈਰਾ ਘੁੰਮ ਕੇ ਆਏ ਇੱਕੋ ਈ ਬੱਚਾ ਗਿਆ ਸੀ ਵੱਡਾ ਤਾਂ ਬੇਟਾ ਮੇਰਾ ਇੱਥੇ ਈ ਸੀਗਾ।
ਠੀਕ ਠੀਕ
ਉ ਹਾਂਜੀ ਓ ਘੱਟ ਈ ਜਾਂਦਾ ਪਤਾ ਏ ਆ ਵੀ ਐਵੇਂ ਮੰਮੀ ਪਾਪਾ ਨੀ ਐਵੇਂ ਘੁੰਮਣਾ ਹੁੰਦਾ
ਅੱਛਾ, ਅੱਛਾ
ਨਾਲੇ ਉ ਨੀਂਦ ਦਾ ਬੜਾ ਪਿਆਰੇ
ਠੀਕ
ਹਮ ਹਮ ਹੋਰ
ਬਸ ਬੈਠੇ ਸੀ ਚਾ ਪਾਣੀ ਪੀਤਾ ਤੇ ਕੱਪੜੇ ਕੁਪੜੇ ਲਾਏ ਨੇ
ਹੂੰ ਹੂੰ
ਤੈ ਤੂੰ ਲਾਏ ਨੀ ਹੁਣ
ਹਾਂ ਅਸੀਂ ਵੀ ਕੱਲ੍ਹ ਦੇ ਕੱਪੜੇ ਧੋਤੇ ਦੇ ਨੇ ਤੇ ਹੁਣ ਆ ਕੇ ਮੈਂ ਝਾੜੂ ਪੋਚਾ ਲਗਾਇਆ ਲਗਾ ਕੇ ਹੁਣ ਦੁੱਧ ਵੀ ਸਗੋਂ ਪਆਇਆ ਕੋਈ ਨੀ ਦੁੱਧ ਵੀ ਹੁਣ ਪੇਆ ਲਿਆਦਾ ਬਜ਼ਾਰੋਂ-ਬਜ਼ਾਰੋਂ ਲਿਆ ਕੇ ਤੇ ਹੁਣ ਓਵਾਲਾ ਵੁਲਾ ਦਵਾਇਆ ਚਾਹ ਪਾਣੀ ਪੀਤਾ ਮੈਂ ਕਿਹਾ ਹੁਣ ਚੱਲ ਝਾੜੂ ਲਗਾ ਲਾ ਮਿੱਟੀ-ਮਿੱਟੀ ਹੋਇਆ ਪਿਆ
ਅੱਛਾ, ਅੱਛਾ
ਤੇ ਹੋਰ ਮੈਂ ਕਿਆ ਚੱਲ ਝਾੜੂ ਤੇ ਮਾੜਾ ਜਆ ਪੋਚਾ ਏ ਟੈਂਪਰੇਲੀ ਮਾੜਾ ਜਆ ਕਰ ਲਈਏ ਗਨਦਾ ਲੱਗਦਾ ਪ ਹੋਰ ਤੁਸੀਂ ਸੁਣਾਓ
ਬਸ ਵੇਲੇ ਕੀ ਕਰਨਾ ਗਰਮੀ ਇਨੀ ਗਰਮੀ ਚ ਵੈਸੇ ਨੀ ਦਿਲ ਕਰਦਾ ਕੁੱਛ ਕਰਨ ਨੂੰ
ਤੇ ਆ ਬੱਚਾ ਟਿਊਸ਼ਨ ਗਏ ਫੇਰ ਕੇ ਹਜੇ ਨੀ ਗਏ ਕੰਮ ਕੰਪਲੀਟ
ਹਜੇ ਕਿੱਥੇ ਗਿਆ ਟਿਊਸ਼ਨ
ਹਜੇ ਤਾਂ ਪੜਾਈ ਜੀ ਨੀ ਮੈਨੂੰ ਲੱਗਦਾ ਉਹ ਸ਼ੁਰੂ ਹੋਈ ਉਹ ਨੀ ਕਿ ਹੋ ਗਈ ਨਾਲ ਉਹ ਨਾਲ
ਨਹੀਂ ਹਜੇ ਅਜ ਤਾਂ ਨੀ ਹੋਈ ਪੜਾਈ ਸ਼ੁਰੂ
ਕੱਲ ਤੋਂ ਹੋਏਗੀ ਹੁਨ ਅੱਜ ਤੇ ਹਾਫ ਡੇ ਸੀ ਨਾ ਅੱਧੀ ਛੁੱਟੀ ਸੀ ਹਾਂ
ਕਿਉਂ ਉਹ ਕਿਉਂ
ਫਸਟ ਟਾਈਮ ਪਹਿਲੇ ਦਿਨਾਂ ਹਾਫ ਡੇ ਸੀ
ਅੱਛਾ, ਅੱਛਾ ਤੁਹਾਡੇ ਇੱਥੇ ਵਧੀਆ ਆ ਪਹਿਲੇ ਦਿਨ ਹਾਫ ਡੇ ਹੁੰਦਾ ਇੱਥੇ ਤਾਂ ਪੂਰੀ ਟੈਮ ਤੇ ਛੁੱਟੀ ਹੋਨੀ ਏ
ਕੱਲ ਤੋਂ ਪੜ੍ਹਾਈ ਸ਼ੁਰੂ ਹੋਏਗੀ ਵਰਕਿੰਗ ਡੇ
ਕੱਲ ਤੋਂ ਗਰਮੀ ਚ ਭਾਰਾ ਬੈਗ ਚੱਕ ਕੇ ਲਜਾਣਗੇ
ਅੱਛਾ ਅੱਜ ਤੇ ਮਤਲਬ ਥੋੜ੍ਹੀ ਪੜ੍ਹ ਲੈ ਕੇ ਕਿ ਨੋਟ ਬੁੱਕਾ ਅਛਾ। ਮੈਸੇਜ ਆ ਗਿਆ ਹੋਨਾ ਨਾ
ਹੂੰ ਮੈਸੀਜ ਤਾਂ ਨਾਲ ਦੀ ਨਾਲ ਭੇਜ ਦੀਂਦੇ ਨੇ
ਕਿੰਨੀਆਂ ਬੁੱਕਸ ਲੈ ਕੇ ਆਣੀਆਂ ਅੱਜ ਕਿ ਕਿੰਨੇ ਤੋਂ ਕਿੰਨੇ ਟਾਈਮ
ਹੂੰ
ਹਮ!
ਹੋਰ।
ਬਸ, ਵਧੀਆ -ਵਧੀਆ।
ਹਮ ਹ!
ਹੋਰ ਸੁਣਾਓ ਉਹ ਤੁਸੀਂ ਕੀ ਕਹਿੰਦੇ ਨੇ? ਚਾਹ ਮੈਂ ਤੁਹਾਨੂੰ ਦੱਸਦੀ ਪਈ ਆਂ ਦੁੱਧ ਲਿਆਉਂਦਾ ਹੁਣ ੳਬਾਲਾ ਦਵਾ ਕੇ ਤੇ। ਚਾਹ ਮੈਂ ਝਾੜੂ ਲਗਾ ਰਹੀ ਸੀ। ਹਾਂ ਮੈਂ ਕਿਹਾ ਝਾੜੂ ਲਗਾ ਲਾ ਬੜਾ ਗੰਦਾ ਹੋਇਆ ਵਾ ਤੇ ਮਾੜਾ- ਮਾੜਾ ਪੋਚ‌। ਪੋਚਾ ਲਗਾ ਲਾਂਗੇ ਮਿੱਟੀ ਮਿੱਟੀ ਹੋਇਆ ਪਿਆ ਬੱਚੇ ਆਏ ਹੋਣੇ ਨਾ। ਗੰਦੇ ਮੰਦੇ ਪੈਰ ਲੈ ਕੇ।
ਕੀ ਕਿਹਾ? ਬਸ
ਵਧੀਆ
ਵਿਹਲੇ ਹੁਣ ਗਰਮੀ ਚ ਕਰਨਾ ਕੀ ਆ, ਹੁਣ ਸਵੇਰੇ -ਸਵੇਰੇ ਈ ਹੁੰਦਾ ਕੰਮ
ਹਾਂਜੀ, ਹਾਂਜੀ। ਸਵੇਰੇ ਈ ਦੌੜ ਭੱਜ ਹੁੰਦੀ ਏ, ਨਾਸ਼ਤਾ ਕਰ ਲਉ ਸਫ਼ਾਈ ਓਧਰੋਂ ਸਫ਼ਾਈ ਦਾ ਟੈਮ ਹੁੰਦਾ ਏ, ਓਧਰੋਂ ਨਾਸ਼ਤਾ, ਫਿਰ ਕੱਪੜੇ। ਕੱਪੜੇ ਫਿਰ, ਆਇਆ ਗਿਆ ਦੇਖਣਾ।
ਹੋਰ ਸੁਣਾ?
ਬਸ, ਵਧੀਆ- ਵਧੀਆ। ਸੁਣਾਓ ਕੀ ਕਹਿੰਦੇ ਨੇ, ਫਾਰਮ -ਫੁਰਮ ਭਰ ਲਏ ਤੁਸੀਂ?
ਹਾਂਜੀ ਭਰੇ ਤਾਂ ਸੀਗੇ ਪਰ, ਅੱਜ। ਪੈਸੇ ਆਉਣੇ ਸੀ, ਆਏ ਨੀ ਪੈਸੇ।
ਤੇ ਉਹ ਤੁਹਾਡਾ ਕਾਰਡ ਵਗੈਰਾ ਨੀ, ਬਣਿਆ ਹੋਣਾ ਹਜੇ?
ਕਾਰਡ ਤਾਂ ਬਣ ਗਿਆ ਸੀ। ਕਾਰਡ ਵੀ ਜਮਾ ਵੀ ਕਰਾ ਆਂਦੇ ਫਾਰਮ। ਪਤਾ ਨੀ ਸਾਨੂੰ, ਮੈਸੇਜ ਨੀ ਆਇਆ ਕੋਈ।
ਤੁਹਾਡਾ ਕੀ ਕਹਿੰਦੇ ਨੇ, ਕਾਰਡ ਤੁਹਾਨੂੰ ਮਿਲ ਗਿਆ। ਉਹ ਕੀ ਕਹਿੰਦੇ ਨੇ ਉਹ ਵਾਲਾ ਜਿਹੜਾ ਕਾਰਡ ਹੁੰਦਾ। ਉਹ ਵੱਖਰਾ ਬਣਦਾ ਨਾ ਉਹ -ਉਹ ਉਹਦਾ ਭਗਵੰਤ ਮਾਨ ਦਾ।
ਨਹੀਂ -ਨਹੀਂ, ਉਹ -ਉਹ ਗੱਲ ਨਹੀਂ ਸੀ, ਇਹ ਬਸ ਫਾਰਮ ਹੀ ਭਰੇ ਜਾਣੇ ਸੀ। ਫਾਰਮ ਜਮਾ ਕਰਾਣੇ ਸੀ, ਤੇ ਪੈਸੇ ਆਉਣੇ ਸੀ।
ਤੇ ਫੇਰ ਉਹ ਚੈੱਕ ਕਰੋ ਨਾ, ਬੈਂਕ ਤੋਂ ਚੈੱਕ ਕਰਕੇ ਆਓ ਦੇਖੋ।
ਦੋ ਦਿਨ ਕਹਿੰਦੇ, ਇੱਕ ਵਾਰੀ ਦੇਖ ਲਉ ਹਜੇ ਦੋ ਦਿਨ ਹੋਰ ਦੇਖ ਲਉ, ਫਿਰ ਦੇਖ ਕੇ ਫੇਰ।
ਅੱਛਾ -ਅੱਛਾ।
ਦੋ ਦਿਨ ਦੇਖਕੇ, ਫਿਰ।
ਹਮ।
ਚਲੋ ਠੀਕ ਹੈ, ਭੈਣ ਜੀ।
ਚਲੋ ਠੀਕ।